ਹੈਲੋ
ਹਾਂਜੀ, ਸਤਿ ਸ੍ਰੀ ਅਕਾਲ ਜੀ, ਹੈਲੋ
ਹੈਲੋ
ਹਾਂਜੀ ਹਾਂਜੀ ਆਵਾਜ਼ ਆ ਰਹੀ ਹੈ ਤੁਹਾਨੂੰ ਮੇਰੀ
ਹਾਂਜੀ ਮੈਡਮ ਸਤਿ ਸ਼੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ, ਕਿਵੇਂ ਹੋ?
ਵਧੀਆ ਜੀ ਵਧੀਆ ਤੁਸੀਂ ਦੱਸੋ?
ਵਧੀਆ ਜੀ ਵਧੀਆ, ਕਿੱਧਰ ਬਿਜੀ ਸੀ ਅੱਜ?
ਅੱਜ ਮੈਮ ਪਤਾ ਕੀ ਹੈ। ਅੱਜ ਮੈਂ ਸਵੇਰ ਨੂੰ ਘਰ ਤਾਂ ਲੈਣ ਆ ਸੀਗੀ ਪਰ ਅ ਸਾਡ ਘਰੇ ਰਿਸ਼ਤੇਦਾਰ ਆ ਗਏ ਤਾਂ ਕਰਕੇ ਮੇਰਾ ਹੁਣ ਟਾਈਮ ਲੱਗਿਆ।
ਓਕੇ ਓਕੇ ਮੈਂ ਸੋਚਿਆ ਅੱਜ
ਜਿਨ੍ਹੇ ਬੇਟੀ ਦੇਣੀਆਂ ਨੇ ਪਰ ਦੇਖੋ ਟਾਈਮ
ਹਾਂਜੀ-ਹਾਂਜੀ ਮੈਂ ਵੀ ਸੋਚ ਰਹੀ ਸੀ ਮੈਂ ਕਿਹਾ ਤੁਸੀਂ ਮੈਨੂੰ ਉਦੋਂ ਕਹਿ ਕੇ ਹਨਾ ਮੁੜ ਕੇ ਕੀਤਾ ਹੀ ਨੀ ਪਤਾ ਪਤਾ ਨੀ ਕਿੱਧਰ ਬਿਜ਼ੀ ਹੋ ਗਏ।
ਜੀ ਹਾਂਜੀ ਉਹ ਮ ਹੁਣ ਗਏ ਨੇ ਬਸ ਉਹ ਤਾਂ ਕਰਕੇ ਫਿਰ ਮੈਂ ਹੁਣ ਸੋਚਿਆ ਵੀ ਕਰ ਹੀ ਲੈਨੀ ਆ।
ਓਕੇ-ਓਕੇ ਕਾਫੀ ਹੈਗੇ ਸੀਗੇ ਰਿਸ਼ਤੇਦਾਰਾਂ
ਹਾਂਜੀ-ਹਾਂਜੀ ਬੱਚੇ ਆਏ ਸੀਗੇ ਜ਼ਿਆਦਾ ਤਾਂ
ਓਕੇ-ਓਕੇ ਬੱਚਿਆਂ ਨੇ ਤਾਂ ਫਿਰ ਤੰਗ ਕਰ ਲਿਆ ਹੋਣਾ ਗਰਮੀ ਦੇ ਵਿੱਚ?
ਜਿੱਦਾਂ ਤੁਹਾਨੂੰ ਪਤਾ ਐ ਫਿਰ ਗਾਹ ਪਾ ਕੇ ਰੱਖਦੇ ਨੇ ਲੜਾਈ ਕਰ ਲੈਂਦੇ ਨੇ ਇੱਕ ਦੂਜੇ ਨਾਲ
ਬਿਲਕੁਲ ਬਿਲਕੁਲ ਰਹਿ ਕੇ ਨਹੀਂ ਗਏ ਹੈਗੇ ਫੇਰ?
ਨਹੀਂ-ਨਹੀਂ, ਉਹ ਫਿਰ ਹਲੇੇ ਜ਼ਿਆਦਾ ਛੋਟੇ ਨੇ ਨਾ
ਓਕੇ-ਓਕੇ ਠੀਕ ਹੈ ਜੀ ਠੀਕ ਹੈ ਹੋਰ ਸੁਣਾਓ।
ਵਧੀਆ ਜੀ ਵਧੀਆ, ਹਾਂਜੀ ਹੋਰ ਮੈਮ ਤੁਹਾਡੇ ਮੀਂਹ ਵਗੈਰਾ ਨਹੀਂ ਪਿਆ?
ਨਹੀਂ ਕਿੱਥੇ, ਐਨੀ ਧੁੱਪ ਨਿਕਲ ਰਹੀ ਹੈ। ਕੱਲ ਹੋ ਰਿਹਾ ਸੀਗਾ, ਮੌਸਮ ਥੋੜ੍ਹਾ ਜਿਹਾ। ਹੈਗਾ ਸੀਗਾ ਵੀ ਮੀਂ ਆਊਗਾ ਪਰ ਆਇਆ ਨੀ ਹੈਗਾ ਬਸ।
ਹਾਂਜੀ, ਇੱਕ ਲੱਖ ਤੋਂ ਹੋ ਜਾਂਦਾ ਇੱਕੇ ਲੱਖ ਹੁਣ ਦੇਖੋ ਹੁਣ ਤਾਂ, ਧੁੱਪ ਨਿਕਲ ਰਹੀ ਹੈ। ਸ਼ਾਮ ਤੱਕ ਬਚੋ ਹੋ ਜੇ।
ਹਾਂਜੀ-ਹਾਂਜੀ, ਵੈਸੇ ਨੈਟ ਤੇ ਦਿਖਾਇਆ ਹੋਇਆ ਸੀਗਾ, ਅ ਸ਼ਨੀਵਾਰ ਦਾ ਸ਼ਾਇਦ ਹਨਾ? ਹਾਂਜੀ। ਬਾਕੀ ਪਤਾ ਨੀ ਦੇਖੋ, ਇੱਕੋ ਦਮ, ਯਾਰ ਪਤਾ ਵੀ ਨੀ ਲੱਗਦਾ ਕਦੋਂ ਆ ਜਏ। ਕਈ ਵਾਰ ਇੰਨਾ ਬੱਦਲ ਹੋ ਕੇ ਲੰਘ ਜਾਂਦਾ।
ਹੂੰ, ਹਾਂਜੀ-ਹਾਂਜੀ, ਅੱਜ ਹੁਣ ਤਾਂ ਦੇਖੋ ਲਗਾ ਲਓ ਲਾਈਟ ਵੀ ਭੱਜ ਜਾਂਦੀ ਹੈ।
ਬਿਲਕੁਲ- ਬਿਲਕੁਲ।
ਹਾਂਜੀ ਗਰਮੀ ਦੇ ਕਾਰਨ ਨਾ ਤਾਰਾਂ ਕਰਕੇ ਫੂ ਤਾਰਾਂ ਵੀ ਫੂਗ ਜਾਂਦੀਆਂ ਨੇ।
ਬਿਲਕੁਲ-ਬਿਲਕੁਲ ਗਰਮੈਸ਼ ਜਿਆਦਾ ਹੋ ਜਾਂਦੀ ਐ ਨਾ, ਵੀ ਮਤਲਬ ਨਾ ਗਰਮੀ? ਕਰਕੇ ਤਾਰਾਂ ਤੇ ਹਾਂਜੀ ਪ੍ਰਸ਼
ਅਸ ਬਹੁਤ ਜ਼ਿਆਦਾ ਪਤਾ-ਪਤਾ ਕੀ ਹੈ ਮੈਮ ਇਸਏ ਕਰਕੇ ਨਾ? ਤਾਂ ਕਰਕੇ ਫੇਰ ਜ਼ਿਆਦਾ ਲੋਡ ਨਹੀਂ ਬਣਦੀਆਂ ਅੱਜ ਕੱਲ ਦੀਆਂ ਤਾਰਾਂ ਕੁੱਛ ਗਰਮੀ ਬਹੁਤ ਹੋ ਰਹੀਆਂ ਮੈਮ ਕੁੱਝ ਖਾਣ ਨੂੰ ਪੀਣ ਨੂੰ, ਕੁਝ ਜੀਅ ਏ ਨੀ ਕਰਦਾ।
ਬਿਲਕੁਲ -ਬਿਲਕੁਲ, ਕੁਛ ਏਸੀ ਵੀ ਬਹੁਤ ਜਿਆਦਾ ਹੋ ਗਏ ਨਾ, ਲ ਲਾਈਟ ਤੇ ਆਪੇ ਹੀ ਲੋਡ ਪੈਣਾ ਹੈਗਾ ਦਾ।
ਹਾਂਜੀ -ਹਾਂਜੀ।
ਹੁਣ ਤੁਸੀਂ ਲਾ ਲਓ ਹਰ ਘਰ ਦੇ ਵਿੱਚ ਕਿੰਨੇ-ਕਿੰਨੇ ਏ ਸੀ ਹੋ ਗਏ।
ਹਾਂਜੀ-ਹਾਂਜੀ, ਸਹੀ ਗੱਲ ਆ ਹੁਣ ਤਾਰਾ ਵੀ ਕੀ ਕਰਨਗੀਆਂ?
ਬਿਲਕੁਲ, ਪਹਿਲਾਂ ਦੇਖੋ, ਦਰੱਖ਼ਤ ਵਗੈਰਾ ਹੁੰਦੇ ਸੀਗੇ, ਹਨਾ ਲੋਕ
ਅੱਜ-ਕੱਲ੍ਹ ਦੇਖੋ, ਲੋਕਾਂ ਨੂੰ ਐਂ ਹੁੰਦਾ ਉਹ ਵੱਢ ਵੱਢ ਲੈਂਦੇ, ਦਰੱਖ਼ਤਾਂ ਨੂੰ ਪਰ ਲਾਉਣ, ਲਾਂਦਾ ਕੋਈ ਨੀ, ਹਰ ਇੱਕ ਵੱਢਣ ਨੂੰ ਈ ਰਹਿੰਦਾ ਆ। ਉਹ, ਪ੍ਰਦੂਸ਼ਣ ਵੀ ਦੇਖ ਲਓ ਤੁਸੀਂ, ਕਿੰਨਾ ਹੋ ਰਿਹਾ ਹੈ ਹੁਣ।
ਬਿਲਕੁਲ ਇਹ ਤਾਂ ਗਲਤ
ਪ੍ਰਦੂਸ਼ਣ ਦੀ ਸਮੱਸਿਆ ਤਾਂ, ਬਹੁਤ ਜ਼ਿਆਦਾ ਵੱਧ ਗਈ ਹੁਣ, ਅੱਜ-ਕੱਲ੍ਹ ਬਹੁਤ ਜ਼ਿਆਦਾ। ਆਹ, ਹੁਣ ਪਿੱਛੇ ਜਿਹੇ ਲਗਾ ਲਉ, ਕਣਕ ਵੱਢੀ ਸੀਗੀ ਹੁਣ, ਫਿਰ ਉਹਨਾਂ ਨੇ ਘਰ ਤੇ ਫੇਰ, ਉਹ ਕਰਚਿਆਂ ਨੂੰ ਫੇਰ ਅੱਗ ਲਾਈ ਹੋੁਣੀ ਦੇਖੋ ਕਿੰਨਾ, ਪ੍ਰਦੂਸ਼ਣ ਹੋਇਆ ਸੀਗਾ
ਬਹੁਤ ਹੁੰਦਾ ਨਾ, ਦੇਖੋ, ਸਰਕਾਰ ਨੇ ਵੀ, ਕਹੀ ਚਲੋ ਹਨਾ, ਕਿਹਾ ਵੀ, ਇਹ ਨਾ ਕਰੋ, ਉਹ ਨਾ ਉਹੀ ਚੀਜ਼ ਨੂੰ ਮਤਲਬ, ਵਰਤੋਂ, ਦੁਬਾਰਾ ਖੇਤੀ ਕਰਨ ਲਈ। ਪਰ ਫਿਰ, ਫਿਰ ਲੋਕ ਉਹਨਾਂ ਚੀਜ਼ਾਂ ਵੱਲ, ਧਿਆਨ ਹੀ ਨੀ ਦਿੰਦੇ। ਦਿੰਦੇ ਹੈਗੇ। ਉਹਨਾਂ ਨੂੰ ਐਹ ਹੁੰਦਾ ਫਰ ਛੇ, ਛੇਤੀ ਅੱਗ ਲਗਾ ਕੇ
ਹਾਂਜੀ-ਹਾਂਜੀ-ਹਾਂਜੀ, ਚਲੋ ਕਿਸਾਨ ਵੀ ਕੀ ਕਰਨ ਹੁਣ-ਹੁਣ ਉਹਨਾਂ ਨੂੰ ਵੀ, ਉਹ ਕਹਿੰਦੇ ਨੇ, ਉਹ ਤਾਂ ਕਹਿ ਦਿੰਦੀ ਹੈ, ਸਰਕਾਰ ਵੀ ਮਿੱਟੀ ਚ ਦੱਬ ਦੋ ਐਂ ਥੋੜ੍ਹੀ ਨਾ, ਫੇਰ ਬੀ
ਹਾਂ ਪਰ ਇਹ ਵੀ ਆ, ਉਹਨਾਂ ਨੂੰ ਵੀ ਪੂਰਾ ਫੇਰ ਸਰਕਾਰ ਵੱਲੋਂ ਵੀ, ਇੰਨਾ -ਇੰਨਾ ਕੁਛ।
ਹਾਂਜੀ -ਹਾਂਜੀ, ਸਰ, ਉਹ ਵੀ ਕੀ ਕਰਨ। ਕਿਸਾਨ ਵੀ ਕੀ ਕਰਨ।
ਬਿਲਕੁਲਬਿਲਕੁਲ ਇਹ ਤੇ ਗੱਲ ਸਹੀ ਹੈ। ਪਰ ਦਰੱਖਤਾਂ ਨਾਲ ਦੇਖੋ, ਕਾਫ਼ੀ ਨੁਕਸਾਨ ਹੋ ਰਿਹਾ, ਹੁਣ ਜਿੱਦਾਂ ਪਹਿਲਾਂ ਲੋਕ ਦਰਖਤਾਂ ਦੀ ਥਾਂ ਮੰਜੇ ਡਾ ਕੇ ਬਹਿ ਜਾਂਦੇ ਸੀਗੇ, ਸ਼ਾਮੀ ਹੁਣੀ ਹਨਾ, ਦ
ਹਾਂਜੀ, ਪਹਿਲਾਂ ਤਾਂ ਦੇਖੋ, ਲਗਾ ਲਉ ਪਹਿਲਾਂ ਬੜੇ - ਬੜੇ ਵਿਹੜੇ ਹੁੰਦੇ ਸੀਗੇ। ਹਰ ਮਤਲਬ ਕਿ ਹਰ ਇੱਕ ਵਿਹੜੇ ਚ ਇੱਕ ਨਾ ਦੋ ਇੱਕ ਦੋ ਰੁੱਖ ਹੁੰਦੇ ਸੀਗੇ ਪਰ ਅੱਜ-ਕੱਲ੍ਹ ਤਾਂ ਹੁੰਦੇ ਹੀ ਨਹੀਂ ਹੈਗੇ। ਅੱਜ - ਕੱਲ ਤਾਂ ਵਿਹੜੇ ਹੀ, ਨਹੀਂ ਹੁੰਦੇ ਰੁੱਖ ਤੇ ਕਿਤ
ਹਾਂਜੀ -ਹਾਂਜੀ ਕੁਛ ਕੱ ਕੱਚੇ ਘਰ ਹੁੰਦੇ ਸੀ ਨਾ, ਠੰਡੇ ਰਹਿੰਦੇ ਸੀਗੇ। ਬੜੀ ਆਰਾਮਦਾਰੀ ਰਹਿੰਦੀ ਸੀਗੀ। ਹੁਣ ਅੱਜ- ਕੱਲ੍ਹ ਕਿੱਥੇ ਦਿਖਦੇ ਨੇ, ਕੱਚੇ ਘਰ, ਸਭ ਦੇ ਲੈਂਟਰ ਪਏ ਨੇ। ਲੈਂਟਰ ਤਾਂ ਬਹੁਤ ਭਾਗਦੇ ਨੇ ਲੈਂਡ ਪਾਪਾ
ਹਾਂਜੀ -ਹਾਂਜੀ, ਬਹੁਤ ਜ਼ਿਆਦਾ ਬਗਦੇ ਨੇ। ਅੱਜ-ਕੱਲ੍ਹ ਤਾਂ ਲਗਾ ਲਓ ਹੁਣ ਸਾਰੇ ਉੱਪਰ ਹੀ ਰਹਿੰਦੇ ਨੇ ਨੀਚੇ ਤਾਂ ਕੋਈ ਵੀ ਨੀ ਰਹਿੰਦਾ।
ਬਿਲਕੁਲ-ਬਿਲਕੁਲ ਨੀਚੇ ਪਤਾ ਅਗਲਾ ਕੀ ਕਰਦਾ ਹਨਾ ਜਦੋਂ ਹੁਣ ਅਗਲੇ ਘਰ ਵੀ ਪਾਉਂਦਾ ਕੋਈ ਤਾਂ, ਨੀਚੇ ਅਗਲਾ ਆਪਣਾ ਕੋਈ, ਕੰਮ ਵਗੈਰਾ ਜਾਂ ਦੁਕਾਨ ਵਗੈਰਾ ਚਲਾ ਲੈਂਦਾ, ਹਨਾ, ਉੱਪਰ ਰਹਿਣ ਵਾਲਾ ਕਰ ਲੈਂਦਾ।
ਹਾਂਜੀ-ਹਾਂਜੀ, ਓਦਾਂ ਵੀ ਹੋਰ ਵੀ ਅਗਲਾ ਕਹਿ ਦਿੰਦਾ ਵੀ ਹੁਣ ਇਹ ਜਗ੍ਹਾ ਪਈ ਆ ਹੁਣ ਜਿਵੇਂ ਨਚਲੇ ਕਮਰੇ ਕਈ ਵਾਰ ਖਾਲੀ ਹੁੰਦੇ ਨੇ ਉਹਦੇ ਚ ਕੋਈ ਫਾਲਤੂ ਸਮਾਨ ਰੱਖ ਦਿੰਦਾ ਆ ਹਨਾ।
ਹਾਂਜੀ -ਹਾਂਜੀ, ਇਹ ਤੇ ਗੱਲ ਸਹੀ ਹੈ। ਹੋਰ ਤੁਸੀਂ ਰੋਟੀ ਪਾਣੀ ਖਾ ਲਿਆ? ਹੈਲੋ! ਹੈਲੋ। ਹੈਲੋ